ਹੈਲੋ ਹੈਲੋ ਸਤਿ ਸ਼੍ਰੀ
ਹੈਲੋ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਜੀ
ਹੋਰ ਕਿੱਦਾਂ ਭਾਜੀ ਕੰਮ ਕਾਰ ਕੰਮ ਕਾਰ ਕਿਵੇਂ ਭਾਜੀ ਠੀਕ ਠਾਕ ਜੀ ਚਲ ਵਧੀਆ ਚ ਐ ਵਧੀਐ ਚਾਹੀਦੇ ਮੌਸਮ ਸਰ ਬਾਰਿਸ਼ ਦਾ ਬਣਿਆ ਕੀ ਗੱਲ ਬਾਰਿਸ਼ ਹੀ ਪਵਾ ਲੋ ਮਹਾਰਾਜ
ਬਾਰਿਸ਼ -ਬਾਰਿਸ਼ ਦਾ ਥੋੜ੍ਹੀ ਜਿਹੀ ਪਈ ਵੀ ਸੀ ਪੈ ਕੇ ਫੇਰ ਬੰਦ ਹੋ ਗਈ ਆ ਉਹਦੇ ਕਰਕੇ ਹੁੰਮਸ ਬਹੁਤ ਜ਼ਿਆਦਾ ਹੋ ਗਈ ਆ।
ਅੱਛਾ ਬਣਾ ਬਾਰਿਸ਼ ਕ ਪਰ ਬਾਰਸ਼ ਡਲਣੀ ਚਾਹੀਏ ਜੋ ਸਭੇ ਗਰਮੀ ਹੈ
ਗਰਮੀ ਦਾ ਦੇਖੋ ਜਨਾਬ ਇਸ ਮਹੀਨੇ ਪੈਣੀ -ਪੈਣੀ ਹੈ ਜੁਲਾਈ ਤੇ ਅਗਸਤ ਦੋ ਮਹੀਨੇ ਤੱਕ ਗਰਮੀ ਪੈਂਦੀ -ਪੈਂਦੀ ਹੈ ਜੀ ਬਹੁਤ ਜ਼ਿਆਦਾ ਵਾਲੀ ਤੇ
ਹਾਂਜੀ ਹਾਂਜੀ ਭਾਜੀ ਮੈਂ ਹੀ ਕੈ ਰਿਹਾ ਭਾਜੀ ਗਰਮੀ ਪਵਾ ਦੋ ਗਰਮੀ ਬਹੁਤ ਜ਼ਰੂਰੀ ਹੈ ਭਾਜੀ ਮਤਲ ਠੰਡ ਪਵਾ ਦੋ ਇੰਨੀ ਕਿ ਬਾਰਿਸ਼ ਪੈ ਜੇ ਲੋਕੀ ਕਹਿਣ ਵਾਹ ਭਾਜੀ ਵਾਹ ਕਿਆ ਬਾਤ ਹੈ ਹਾਂਜੀ ਭਾਜੀ
ਤੇ ਇਹ ਇਹਦਾ ਮਤਲਬ ਤੁਹਾਡੇ ਕਹਿਣ ਤੁਹਾਡੇ ਕਹਿਣ ਦਾ ਮਤਲਬ ਇਹੀ ਹੈਗਾ ਕਿ ਹੜ ਲਿਆ ਦਈਏ ਇੱਥੇ ਹਨਾ
ਹਾਂ ਮਲਬ ਨਜ਼ਾਰਾ ਦਵਾ ਦੋ ਇੱਕ ਵਾਰੀ ਭਾਜੀ ਮਜ਼ਾ ਆ ਜਾਵੇ ਅ ਵਾਕਈ ਮੌਸਮ ਵੈਸੇ ਅੱਗੇ ਨਾਲੋਂ ਚੇਂਜ ਹੋ ਹੀ ਗਿਆ ਨਾ ਭਾਅ ਜੀ
ਚੇਜ ਤਾਂ ਦੇਖੋ ਜਨਾਬ ਹੁੰਦਾ ਹੀ ਹੈ ਜੀ ਵੀ ਹੁਣ ਏ ਆ ਕਿਉਂਕਿੁ ਤੁਾਨੂੰ ਪਤਾ ਪੇੜ ਪੂੜ ਰਹੇ ਨੀ ਪੇੜ ਪੂੜ
ਹਾਂ -ਵਾਤਾਵਰਨ ਤਾਂ ਹੀ ਖ਼ਤਮ ਹੋ ਰਿਹਾ ਹੈ ਸਰ ਬਿਲਕੁਲ ਜੀ ਬਿਲਕੁ ਸਹੀ ਹੈ ਮਹਾਰਾਜ ਸਹੀ ਹੈ ਜੀ ਬਿਲਕੁਲ ਜੀ ਬਿਲਕੁਲ ਜੀ ਹਾਂਜੀ -ਹਾਂਜੀ - ਹਾਂਜੀ ਹੁਣ ਕਿਤੇ ਤੁਸੀਂ ਛੁੱਟੀ ਇੰਜੋਏ ਨਹੀਂ ਕਰਨਗੇ ਸਰ ਛੁੱਟੀਆਂ ਤੇ ਜੀ
ਜਵਾਈ ਦਾ ਜੀ ਕਰ ਲਈਦਾ ਜੀ ਸਾ ਇਕ ਸਾਲ ਚ ਇੱਕ ਦੋ ਗੇੜੇ ਲਾ ਲਈ ਦੇ ਐ। ਹਿਲ ਸਟੇਸ਼ਨ ਤੇ ਪਾੜਾ ਪੂੜਾ ਚ ਘੁੰਮ ਆਈ ਦਾ ਵਾ
ਚਲੋ ਵਧੀਆ ਗੱਲ ਏ ਭਾਜੀ ਬਹੁਤ ਵਧੀਆ ਜੀ ਚਲੋ ਅੱਛੀ ਗੱਲ ਹੈ ਘੁੰਮਣਾ ਵੀ ਚਾਹੀਦਾ ਸਰ ਲਾਈਫ ਦੇ ਵਿੱਚ ਜ਼ਰੂਰੀ ਵੀ ਹੈ ਘੁੰਮਣਾ ਵੀ ਜ਼ਰੂਰੀ ਹੈ ਜੀ ਹਾਂ ਤਾਂ ਹੀ ਬਾਰ ਦਾ ਪਤਾ ਲੱਗਦਾ ਦਾ ਕਿ ਵਾਤਾਵਰਨ ਕੀ ਚੱਲ ਰਿਹਾ ਕੀ ਪੁਜੀਸ਼ਨ ਚੱਲ ਰਹੀ ਬਾਹਰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬਾਰ ਨਿਕਲਾਂਗੇ ਭਾਜੀ ਤਾਂ ਹੀ ਪਤਾ ਲੱਗਦਾ ਜੀ ਹੈ ਨਾ ਸਰ
ਬਿਲਕੁਲ ਜੀ ਬਿਲਕੁਲ ਤਾਂਹੀ ਪਤਾ ਲੱਗਦਾ ਬਾਹਰ ਜਾ ਕੇ ਦੇਖੋ ਜੀ ਫੈਮਿਲੀ ਨਾਲ ਤੁਸੀਂ ਜਾਓ ਫੈਮਿਲੀ ਨਾਲ ਟ੍ਰਿਪ ਲਾਓ ਬੰ ਬੱਚਿਆਂ ਦਾ ਇੰਜੋਏਮੈਂਟ ਹੋ ਜਾਂਦਾ ਵਾ ਤੇ ਬੱਚਿਆਂ ਨੂੰ ਕੁਛ ਨਵਾਂ ਸਿੱਖਣ ਨੂੰ ਮਿਲਦਾ ਵਾ ਠੀਕ ਹੈ ਨਾ ਆਪਣੇ ਨੇਚਰ ਬਾਰੇ ਬਤਾ ਦਾ ਨੇਚਰ ਕਿੱਦਾਂ ਦਾ।
ਇੱਦਾਂ ਨਾ ਵੀ ਇੱਦਾਂ ਵਾ ਵੀ ਆਪਾਂ ਜੇ ਬਾਹਰ ਬੱਚਿਆਂ ਨੂੰ ਲੈ ਕੇ ਜਾਵਾਂਗੇ ਬੱਚਿਆਂ ਨੂੰ ਵੀ ਪਤਾ ਲੱਗਦਾ ਭਾਅ ਜੀ।
ਹ
ਵੀ ਮਤਲਬ ਆਪਾਂ ਬਾਹਰ ਘੁੰਮਣ ਆਏ ਹਾਂ ਵੀ ਅੱਜ ਕੱਲ੍ਹ ਦਾ ਬੱਚੇ ਫਰਨਿਊਚਰ ਕਿੱਦਾਂ ਬੱਚਾ ਨੂੰ ਬੱਚੇ ਮਿਲ ਕੇ ਥੋੜਾ ਐਕਟਿਵ ਐਕਟਿਵ ਹੋ ਜਾਂਦੇ ਆ ਬੱਚੇ ਘਰੇ ਰਹਿ ਰਹਿ ਕੇ ਵੀ ਨਾ ਬੱਚੇ ਵਿਚੇਾਰੇ ਮਹਿਸੂਸ ਹੋ ਜਾਂਦੇ ਆ ਜੀ। ਇਸ ਕਰਕੇ ਬੱਚਿਆਂ ਨੂੰ ਵੀ ਘਮਾਉਣਾ ਚਾਹੀਦਾ ਬਾਹਰ।
ਬਿਲਕੁਲ ਜੀ ਬਹੁਤ ਜ਼ਰੂਰੀ ਹੈ ਐਕਟੀਵਿਟੀ ਬੱਚਿਆਂ ਲਈ ਬੱਚਿਆਂ ਲਈ ਬਹੁਤ ਜ਼ਰੂਰੀ ਹੈ।
ਹਾਂਜੀ ਹਾਂਜੀ। ਚਲੋ ਹੋਰ ਸੁਣਾਓ ਬਿਜਨਸ ਕਿੱਦਾਂ ਚੱਲ ਰਿਹਾ ਭਾਜੀ ਬਸ ਠੀਕ ਹੈ। ਹਾਂ ਨਹੀਂ, ਨਹੀਂ ਜਾਣਾ ਸੀ ਬਸ ਮੌਸਮ ਕਰਕੇ ਹੀ ਸਰ ਰਹਿ ਗਏ ਆ ਜੇ ਅਸੀਂ ਮੌਸਮ ਭਾਜੀ ਕਿਤੇ ਗਏ ਹੀ ਨੀ ਆਪਾਂ।
ਬਰਸਾਤਾਂ
ਮੈਂ ਕਿਹਾ ਵੀ ਥੋੜ੍ਹਾ ਜਿਹਾ ਹੋਰ ਮੌਸਮ ਭਾਜੀ ਚੇਂਜ ਜਾਏ ਤੇ ਤਾਂ ਹੀ ਮੈਂ ਕਿਹਾ ਕਿਤੇ ਜਾਈਏ ਘੁੰਮਣ ਕੋਈ ਥੋੜ੍ਹਾ ਮੁ ਹੁਣ ਐਕਚੁਲੀ ਮੌਸਮ ਨਾ। ਖ਼ਰਾਬ ਹੋ ਰਿਹਾ ਭਾਜੀ। ਕਦੀ ਧੁੱਪ ਨਿਕਲ ਜਾਂਦੀ ਕਦੀ ਛਾਂ। ਇਸ ਕਰਕੇ ਸਰਦ ਗਰਮ ਵਾਲਾ ਕੰਮ ਆ ਬਾਹਰ ਚਲੇ ਗ ਫਿਰ ਫੈਮਲੀ ਨਾਲ ਜਾਵਾਂਗੇ। ਹੋਰ ਫਿਰ ਐਵੇਂ ਰਿਸਕ ਦਾ ਕੰਮ ਆ ਫਿਰ ਬਾਹਰ ਉੱਥੇ ਹੋਟਲ ਲਵਾਂਗੇ--ਫਿਰ ਉੱਥੇ ਰਵਾਂਗੇ ਹੋਰ। ਇਸ ਕਰਕੇ ਨਾ ਮੌਸਮ ਦਾ ਪਤਾ ਨਹੀਂ ਲੱਗ ਰਿਹਾ ਵੀ ਮੌਸਮ ਕਿਸ ਪਾਸੇ ਜਾ ਰਿਹਾ ਭਾਜੀ
ਇਹ ਦੋ ਮਹੀਨੇ ਤਾਂ ਏਦਾਂ ਹੀ ਰਹਿੰਦੇ ਜਨਾਬ ਦੇਖੋ ਗੱਲ ਪਤਾ ਕੀ ਹੈ ਹੁਣ ਬਰਸਾਤਾਂ ਸਟਾਰਟ ਹੋ ਗਈਆਂ ਨੇ ਬਰਸਾਤਾਂ ਦੇ ਵਿੱਚ ਪਹਾੜਾਂ ਤੇ ਨਹੀਂ ਜਾਣਾ ਚਾਹੀਦਾ ਬੰਦੇ ਨੂੰ।
ਨਹੀਂ ਜਾਣਾ ਚਾਹੀਦਾ ਬਿਲਕੁਲ ਭਾਜੀ ਸਹੀ ਗੱਲ ਹੈ ਹਾਂ।
ਤੁਸੀਂ ਜਿੰਨਾ ਅਵੋਇਡ ਕਰੋਗੇ ਉਓਨਾ ਵਧੀਆ ਲੈਂਡਸਲਾਈਡ ਹੁੰਦੀਆਂ ਨੇ। ਐਕਸੀਡੈਂਟ ਵੱਧ ਜਾਂਦੇ ਆ ਰਾਹ ਬਲੋਕ ਹੋ ਜਾਂਦੇ ਆ ਮੀਂਹ -ਮੀਂਹ ਕਰਕੇ
ਹਾਂ ਰਿਕਸ ਏ ਰਿਕਸ ਹੈਗਾ ਨਾ ਭਾਜੀ ਬਾਰ ਜਾਣਾ, ਪਹਾੜੀਆਂ ਦਾ ਪਤਾ ਨੀ ਕਦੋਂ ਸਲਿੱਪ ਹੋ ਜਾਣ। ਹਾਂ ਏ ਬਾਰਸ਼ਾਂ ਦੇ ਵਿੱਚ ਏਦਾਂ ਈ ਹੁੰਦਾ ਭਾਜੀ।
ਬਾਰਫ ਵਿੱਚ ਤੁਸੀਂ ਅਵੋਇਡ ਕਰੋ, ਜੇ ਜਾਣਾ ਵਾ ਤੇ ਜਾਂ ਤਾਂ ਫਿਰ ਗਰਮੀਆਂ ਦੇ ਸਟਾਰਟਿੰਗ ਦੇ ਵਿੱਚ ਜਾਓ ਜਾਂ ਫਿਰ ਤੁਸੀਂ ਜਾਓ ਸਤੰਬਰ-ਅਕਤੂਬਰ ਦੇ ਵਿੱਚ ਜਾਂ ਅਕਤੂਬਰ ਨੂੰ ਯਾ ਬਰਫ਼, ਬਰਫ਼ ਜੇ ਬਰਫ਼ ਬੁਰਫ਼ ਦੇਖਣੀ ਖਾਣ ਪੀਣ ਤੇ ਜਨਾ ਫਾਸਟ ਖਾਣ ਪੀਣ ਦਾ ਜੀ ਘਰ ਦਾ ਸਭ ਤੋਂ ਵਧੀਆ ਬਾਰਲਾ ਪਾ
ਪੰਜਾਬੀ ਖਾਨਾ ਕੀ ਪਸੰਦ ਐ ਤੁਹਾਨੂੰ ਮਹਾਰਾਜ?
ਆਪਾਂ ਤੇ ਜਾਂਆਬ ਘਰ ਦੇ ਸਾਗ ਰੋਟੀ ਮੱ ਮੱਕੀ ਦੀ ਰੋਟੀ ਖਾ ਲਈ, ਸਾਗ ਖਾ ਲਈ ਦੀ ਆ, ਰਾਜਮਾਂ-ਚੋਲ ਕੜੀ ਚੋਲ ਠੀਕ ਐ ਨਾ ਜਣਾ ਕਈ ਚੀਜ਼ਾਂ ਦੇਸੀ ਆਪਾਂ ਨੂੰ ਵਧੀਆ ਲੱਗਦੀ ਆ। ਫਾਸਟ ਫੂਡ ਤਾਂ ਆਪਾਂ ਅਵੋਇਡ ਕਰੀਦਾ, ਫਾਸਟ ਫੂਡ ਜਿੰਨਾ ਤੁਸੀਂ ਬਾਰੋਂ ਖਓਗੇ ਓ ਸਰੀਰ ਨੂੰ ਖਰਾਬ ਕਰਦਾ ਹੈਗਾ।
ਅੱਛਾ ਜੀ। ਠੀਕ ਐ ਜੀ, ਹੋਰ ਸਭ ਠੀਕ ਠਾਕ ਆ ਨਾ ਵਧੀਆ ਨਾ ਭਾਜੀ?
ਵਧੀਆ-ਵਧੀਆ ਕਿਰਪਾ ਓਦੇ ਸਈ ਚੱਲੀ ਜਾਂਦੇ ਤੁਸੀਂ ਦੱਸੋ, ਕੀ ਬਣਾ ਖਾ ਲਿਆ ਅੱਜ?
ਹਾਂਜੀ ਭਾਜੀ।
ਫੇਰ ਅੱਜ ਕੀ ਬਣਾ
ਹਾਂਜੀ-ਹਾਂਜੀ, ਠੀਕ ਐ ਜੀ। ਹੋਰ ਸਭ ਵਧੀਆ, ਪਰਿਵਾਰ ਠੀਕ ਐ ਘਰੇ, ਪਰਿਵਾਰ ਸਭ ਠੀਕ ਆ?
। ਤੇ ਕਿੱਥੇ ਕੰਮ ਤੇ ਓ, ਤੁਸੀਂ ਔਫੀਸ ਓ? ਬਾ ਓਕੇ ਔਫੀਸ, ਔਫੀਸ ਜੀ ਓਕੇ, ਮੈਂ ਕਿਹਾ ਅੱਜ ਲੰਚ 'ਚ ਕੀ ਖਾਧਾ ਤੁਸੀਂ?
ਹਾਂਜੀ ਭਾਜੀ, ਅੱਜ ਲੰਚ 'ਚ ਅਸੀਂ ਖਾਧਾ ਜੀ ਵੈਸੇ ਤਾਂ ਅੱਜ ਸਵੇਰੇ ਬਨਾਏ ਸੀ ਆ ਪੰਜਾਬੀਆਂ ਦੀ ਫੇਵਰੇਟ ਚੀਜ਼ ਹੁੰਦੀ ਆਲੂ ਵਾਲੇ ਪਰੌਂਠੇ।
ਆਲੂ ਵਾਲੇ ਪਰੌਠੇ ਦਈ ਨਾਲ?
ਹਾਂ ਦਈ ਨਾਲ, ਜੇੜੀ ਪੰਜਾਬੀਆਂ ਦੀ ਸ਼ਾਨ ਐ। ਆਲੂ ਵਾਲੇ ਪਰੌਂਠੇ ਨਾ ਦਈ, ਨਾਲ ਉੱਤੇ ਮਾਰਾ-ਮਾਰਾ ਲਾ ਕੇ ਮੱਖਨ। ਕਿਆ ਬਾਤ ਹੈ ਮਹਾਰਾਜ, ਨਜ਼ਾਰਾ ਆ ਗਿਆ ਸੀ ਜੀ।
ਨਜ਼ਾਰੇ ਹੀ ਬਨ ਤੇ ਹੈਂ।
ਬਾਸ ਜੀ ਬਸ, ਮੈਂ ਕਹਾਂਗਾ ਬੱਲੇ-ਬੱਲੇ ਹੋ ਹੀ ਮਹਾਰਾ, ਉਸ ਤੋਂ ਬਾਦ ਆ ਲੰਚ 'ਚ ਅਸੀਂ ਥੋੜਾ ਲਾਈਟ ਵੇਟ ਖਾ ਲਿਆ ਭਾਜੀ, ਅਸੀਂ ਖਾ ਲਿਆ ਹਲਕਾ ਜਿਹਾ ਅੱਜ ਸੈਂਡਵਿਚ ਵਗੈਰਾ ਜਾ। ਮੈਂ ਕਿਹਾ ਚਲੋ ਹਲਕਾ ਖਾ ਲੋ, ਰਾਤ ਨੂੰ ਆਪਾਂ ਸੈਲਡ ਵਗੈਰਾ ਖਾ ਲੀਦਾ ਜੀ। ਮਤਲਬ ਮਨਟੇਨ ਰਈ ਦਾ ਆਪਾਂ ਪੂਰਾ ਭਾਜੀ। ਹਾਂ ਆਪਾਂ ਮੇਨਟੇਨ ਰਈ ਦਾ ਵਾ ਕਿਉਂ ਗਰਮੀ 'ਚ ਭਾਜੀ ਐਕਚੁਲੀ ਇੱਦਾਂ ਨਾ ਭਾਜੀ ਭੁੱਖ ਘੱਟ ਲੱਗਦੀ ਮਾਹਰਾਜ।
ਜਨਾਬ ਏ ਤੇ ਗੱਲ ਐ, ਜਿੰਨਾ ਲਿਕੁਇਡ ਲਓਗੇ ਤੁਸੀਂ ਓਨਾ ਵ ਯਾ ਸੈਲਡ ਵਗੈਰਾ ਜਿੰਨਾ ਲੋਂਗੇ ਓਨਾ ਵਧੀਆ, ਹਨਾ ਹਲਕਾ ਖਾਣਾ ਖਾਓ ਤੇ ਸਰੀਰ
ਹਾਂ ਸਈ ਰਹਿੰਦਾ, ਬਿਲਕੁਲ ਭਾਜੀ ਬਿਲਕੁਲ। ਕਿਉਂ ਨਈ ਵੈਸੇ ਵੀ ਗਰਮੀਆਂ 'ਚ ਖਾਣਾ ਹੀ ਹਲਕਾ ਚਾਈਦਾ ਵਾ। ਭਾਰੀ ਚੀਜ਼ ਖਾਵਾਂਗੇ ਓ ਵੈਸੇ ਸਰ ਹੈਵੀ ਹੋ ਜਾਂਦੀ ਐ, ਹਲਕੀ ਲਾ ਵੈਸੇ ਇੱਕ ਟਾਈਮ ਦੀ ਰੋਟ ਟੀ ਘਟਾ ਦੋ, ਆਪਾਂ ਤਾਂ ਕਹਿੰਦੇਾਂ ਵੀ ਰਾਤ ਦੀ ਘਟਾ ਦੋ, ਚਾਹੇ ਦੁਪਹਿਰ ਦੀ ਘਟਾ ਦੋ। ਹਾਂ ਜੇ ਰਾਤ ਨੂੰ ਸੈਲਡ ਕੱਟੋ ਰਾਤ ਨੂੰ ਸੈਲਣ ਕੱਟੋ ਨਿੰਬੂ ਪਾਓ ਉਤੇ ਕਾਲੀ ਮਿਰਚ ਪਾਓ, ਐਨ ਠੰਡਾ ਕਰਕੇ ਫਰਿੱਜ 'ਚ ਰੱਖੋ ਸ਼ਾਮ ਨੂੰ ਖਾਓ।
ਪਰ ਏ ਹੈ ਕਿ ਹੁਨ ਟਾਈਮ ਲਈ ਅੱਠ ਵਜੇ ਤੋਂ ਪਹਿਲਾਂ-ਪਹਿਲਾਂ ਬੰਦਾ ਖਾ ਲਵੇ। ਫੇਰ ਸਈ ਰਹਿੰਦਾ ਵਾ ਫੇਰ ਐਕਚੁਲੀ ਓ ਪਤਾ ਐ ਕੀ ਹਾਮ ਨੂੰ ਜੇੜੇ ਅਪਨੇ ਬਾਰਾਂ ਘੰਟੇ ਹੈਗੇ ਆ। ਓ ਲੀਵਰ ਨੂੰ ਡਿਟੋਸ ਹੋਨ ਨੂੰ ਮਿਲ ਜਾਂਦੇ, ਡਾਇਜੈਸਟ ਕਰਨ ਨੂੰ ਮਿਲ ਜਾਂਦੇ ਆ।
ਬਿਲਕੁਲ ਜੀ, ਬਿਲਕੁਲ ਸਹੀ ਕਿਹਾ ਭਾਜੀ, ਹਾਂਜੀ-ਹਾਂਜੀ, ਬਿਲਕੁਲ ਭਾਜੀ। ਹਾਂਜੀ- ਹਾਂਜੀ।
ਚੋਵੀ ਘੰਟੇ ਨਹੀਂ ਚੱਲਣੀ ਚਾਹੀਦੀ ਏ, ਇਹ ਵੀ, ਇਹਨੂੰ ਵੀ ਰੈਸਟ ਚਾਹੀਦੀ ਹੁੰਦੀ ਹੈ।
ਬਿਲਕੁਲ ਜੀ, ਬਿਲਕੁਲ। ਦੇਖੋ ਸਰ ਭਾਜੀ ਏਦਾਂ ਨਾ ਦੇਖੋ, ਉਹਨੂੰ ਕੋਈ ਵੀ ਚੀਜ਼ ਆ ਹੁਣ ਫੈਕਟਰੀ ਆ, ਮਸ਼ੀਨ ਐ, ਉਹਨਾਂ ਨੂੰ ਆਪਾਂ ਚੌਵੀ ਘੰਟੇ ਚਲਾਈ ਜਾਵਾਂਗੇ, ਚਲਾਈ ਜਾਵਾਂਗੇ, ਚਲਾਈ ਜਾਵਾਂਗੇ, ਚਲਾਈ ਅਕਸਰ ਉਹਦੀ, ਜਿਹਦੀ ਤਾਰ ਟੁੱਟ ਜਾਂਦੀ ਹੈ। ਹੁਣ, ਇਸ ਤਰ੍ਹਾਂ ਹੀ ਆਪਣੀ ਮਸ਼ੀਨ ਆਪਣੀ ਮਸ਼ੀਨਰੀ ਵੀ ਏਦਾਂ ਹੀ ਹੈ, ਜਿਹਨਾਂ ਨੂੰ ਚਲਾਈ ਜਾਵਾਂਗੇ, ਚਲਾਈ ਜਾਵਾਂਗੇ, ਚਲਾਈ ਜਾਵਾਂਗੇ, ਚਲਾਈ ਜਾਵਾਂਗੇ ਸੋ, ਮਾੜਾ ਜਾ ਇਹਨੁ ਰੈਸਟ ਵੀ ਚਾਹੀਦਾ।
ਠੀਕ ਆ ਨਾ, ਸਰੀਰ ਨੂੰ ਰੈਸਟ ਤ ਤੈ, ਅੱਗੋ ਬੰਦਾ ਐਕਟਿਵ ਹੋ ਜਾਂਦਾ ਵਾ, ਬੰਦਾ ਡਬਲ ਕੰਮ ਕਰਦਾ ਫਿਰ। ਹੁਣ ਬਾਈਚਾਂਸ ਸਰੀਰ ਨੂੰ ਐਕਟਿਵ ਬੰਦਾ ਰ੍ਹਵੇ, ਚੱਲੀ ਚਲੋ, ਜ ਅਕਸਰ ਥੱਕਦਾ ਈ ਹੈ ਬੰਦਾ। ਕੰਮ ਕਰੀਏ, ਬੰਦਾ ਕਹਿੰਦਾ ਚਲ ਬਿਜੀ ਆ।
ਉਹ ਵੀ ਸਹੀ ਦਾ ਹਾਲ ਆ, ਜਿੰਨਾ ਤੁਸੀਂ ਠੀਕ ਆ, ਕੰਮ ਲੈਣਾ ਜ਼ਰੂਰੀ ਆ, ਪਰ ਇਹਨੁੰ ਲੈਣੀ ਜਰੂਰੀ ਆ, ਦੋਵੇਂ ਚੀਜ਼ਾਂ ਜ਼ਰੂਰੀਆਂ ਨੇ। ਤਾਂਈਓ ਸਰੀਰ ਇੱਕ ਚੈਨ ਬਣੀ ਹੋਈ ਹੈ ਨਾ, ਇਹਦਾ ਚੱਲਦੇ ਹੁੰਦੇ।
ਹਾਂਜੀ-ਹਾਂਜੀ। ਇੱਕ ਦੇ ਨਾਲ
ਬੜੀ ਡਿਸਟਰਬੈਂਸ ਜੀ ਹੋ ਰਹੀ ਆ।
ਹਾ, ਹਾਂਜੀ ਭਾਜੀ, ਠੀਕ। ਹਾਂਜੀ ਭਾਜੀ। ਬਸ ਬਹੁਤ ਵਧੀਆ ਭਾਜੀ, ਕਿਰਪ ਕਿਰਪਾ ਬਾਬਾ ਜੀ ਦੀ ਹਾਂਜੀ, ਹਾਂਜੀ, ਹਾਂਜੀ ਬਹੁਤ ਵਧੀਆ ਜੀ। ਬਸ, ਬਸ ਖਾਣ-ਪੀਣ'ਚ ਧਿਆਨ ਰੱਖੋ ਗਰਮੀ ਜ਼ਿਆਦਾ ਵਾ, ਥੋੜਾ ਜਿਹਾ ਬਸ
ਕੋਈ ਜਿੰਨਾ ਬਚਾਅ ਰਖੋਂਗੇ ਜੇਨਾ, ਉਹਨਾ ਵਧੀਆ ਰਹਿੰਦੇ।
ਬਿਲਕੁਲ ਭਾਜੀ, ਹਾਂਜੀ-ਹਾਂਜੀ, ਹਾਂਜੀ, ਹਾਂਜੀ ਬਿਲਕੁਲ-ਬਿਲਕੁਲ ਜੀ। ਹੋਰ ਭਾਜੀ, ਸਭ ਠੀਕ-ਠਾਕ? ਨਹੀਂ ਭਾਜੀ ਪਿਆ ਸੀ। ਨਹੀਂ ਭਾਜੀ, ਮੀਂਹ ਥੋੜਾ ਜਾ ਪਿਆ। ਤੁਹਾਡੇ ਪਿਆ ਏਧਰ ਭਾਜੀ ਮੀਂਹ?
ਮੀਂਹ ਪਿਆ ਉਹ ਵੀ ਮੋਰਨਿੰਗ ਟਾਈਮ ਪਿਆ ਥੋੜਾ ਇਹ ਸਵੇਰੇ-ਸਵੇਰੇ।
ਇੱਧਰ ਪਿਆ ਥੋਰਾ ਪਰ ਮੋਰਨਿੰਗ ਨੀ, ਰਾਤ ਨੂੰ ਪਿਆ ਸੀ, ਪਰ ਥੋੜਾ ਤੇਜ਼ ਪਿਆ ਫਿਰ ਇੱਕਦਮ ਹੀ ਬੰਦ ਹੋਗਿਆ, ਰਾਤ ਨੂੰ ਭਾਜੀ ਇੱਧਰ।
ਅੱਛਾ! ਉਹ ਬ ਤਾਂਈਓ ਉਹਦੇ ਕੋਲ ਵੀ ਹੂੰਮਸ ਹੋ ਗਈ ਨਾ ਫਿਰ, ਹੁਣ, ਅ ਅ ਮੀਂਹ ਮੀਂਹ ਤੋਂ ਬਾਅਦ ਇਹ ਵੀ ਬੜੀ ਦਿੱਕਤ ਹੈਗੀ ਜਿਹੜੇ ਉਹ ਪੰਖੀਆਂ ਜੀਆਂ ਨਿਕਲ ਜਾਂਦੀ ਰਾਤ ਨੂੰ, ਹਨਾ। ਰਾਤ ਨੂੰ ਤੁਸੀਂ ਦੇਖਿਆ ਹੋਣਾ।
ਹਾਂਜੀ-ਹਾਂਜੀ-ਹਾਂਜੀ ਭਾਜੀ, ਹਾਂਜੀ ਭਾਜੀ।
ਉਹਦੇ ਕਰਕੇ, ਉਹਦੇ ਬੜੀ ਦਿੱਕਤ ਹੁੰਦੀ ਆ।
ਹਾਂਜੀ ਭਾਜੀ। ਹਾਂਜੀ-ਹਾਂਜੀ, ਭਾਜੀ।
ਹੋ ਸੁਣਾਓ?
ਮੈਂ ਠੀਕ ਆਂ ਭਾਜੀ ਬਸ। ਬਸ ਇਹੀ ਹੈ ਵੀ ਮੌਸਮ ਥੋੜਾ ਜਿਹਾ, ਕਦੀ
ਨਹੀਂ ਜਾਣਾ ਫਿਰ, ਕਿਥੇ ਘੁੰਮਣ-ਘਾਮਣ ਕੇ ਨਈ?
ਬਸ ਪਲੈਨਿੰਗ ਤਾਂ ਹੈਗੀ ਐ ਜੀ ਜਾਣ ਦੀ ਕਿਤੇ ਨਾ ਕਿਤੇ ਤਾਂ ਜਾਣਾ ਹੀ ਐ ਕਿੱਧਰ, ਹਾਂਜੀ ਭਾਜੀ। ਬਿਲਕੁਲ ਬਿਲਕੁਲ ਹਾਂ ਘੁੰਮ ਕੇ ਆਣਾ ਬਿਲਕੁਲ ਬਿਲਕੁ। ਤਦੋ
ਨਹੀਂ-ਨਹੀਂ ਠੀਕ ਆ ਜਨਾ, ਫੈਮਲੀ ਨਾਲ ਵੀ ਜਾਣਾ ਚਾਹੀਦਾ ਵਾ ਦੇਖੋ ਵਧੀਆ ਗੱਲ ਆ, ਟਰਿੱਪ-ਟਰੁੱਪ ਲਾਣਾ ਚਾ ਸਾਲ'ਚ ਇੱਕ-ਦੋ ਟ੍ਰਿਪ ਤਾਂ ਲਾ ਦੇਣੇ ਚਾਹੀਦੇ ਆ, ਇੱਕ ਗਰਮੀਆਂ'ਚ, ਇੱਕ ਸਰਦੀਆਂ'ਚ।
ਪਤਾ ਦੇਖੋ ਲਾਈਫ 'ਚ ਦੇਖੋ ਜੇ, ਜੇ ਜ਼ਿੰਦਗੀ ਆ ਨਾ- ਤੇ ਬੰਦੇ ਨੂੰ ਕਮਾਣਾ ਵੀ ਚਾਹੀਦਾ, ਤੇ ਖਾਣਾ ਵੀ ਚਾਹੀਦਾ ਵਾ।
ਬੰਦਾ ਈ
ਹਣਾ ਭਾਜੀ, ਹਾਂ ਬਿਲਕੁਲ-ਬਿਲਕੁਲ। ਬਿਲਕੁੱਲ ਭਾਜੀ, ਬਿਲਕੁੱਲ ਜੀ। ਇਸ ਕਰਕੇ ਤੁਸੀਂ ਏਹੀ ਬਿਲਕੁੱਲ ਭਾਜੀ, ਹਾਂਜੀ-ਹਾਂਜੀ, ਬਿਲਕੁੱਲ ਜੀ। ਹੋਰ, ਸਭ ਠੀਕ-ਠਾਕ ਭਾਜੀ?
ਹਾਂਜੀ।
ਹੋਰ, ਸਭ ਮੈਂ ਕਿਹਾ, ਠੀਕ-ਠਾਕ ਭਾਜੀ ਵਧੀਆ ਜੀ?
ਹਾਂ, ਵਧੀਆ -ਵਧੀਆ, ਕਿਰਪਾ ਇਕਦਮ ਸਹੀ ਚੱਲੀ ਜਾਂਦਾ। ਤੁਸੀਂ ਦੱਸੋ?
ਅੱਛਾ ਜੀ, ਬਹੁਤ ਵਧੀਆ ਜੀ, ਬਸ ਹਾਂਜੀ ਸਹੀ ਹੈ, ਬਿਲਕੁਲ ਭਾਜੀ, ਬਸ ਮੈਂ ਤੇ ਬੱਦਲਾਂ ਵੱਲ ਈ, ਦੇਖਦਾ, ਵੀ ਕਦੋਂ ਮੀਂਹ ਪਏਗਾ ਭਾਜੀ?
ਅੱਛਾ, ਬਦਲਾਂ ਦੀ ਵੇਟ ਕਰ ਰਹੇ ਹੋ, ਮੀਂਹ ਪਵਾ ਦੋ, ਹੈਂ, ਕੀ ਮੌਸਮ ਸੈੱਟ ਹੋਵੇ।
ਬਿਲਕੁਲ- ਬਿਲਕੁਲ, ਗਰਮੀ ਬਹੁਤ ਐ, ਐਕਚੁਲੀ ਹੁੰਮਸ ਬਹੁਤ ਹੋਗੀ ਐ ਭਾਜੀ। ਇਸ ਕਰਕੇ, ਬਾਰਿਸ਼ ਪੈ ਨੀ ਰਹੀ, ਇਹ ਹੈਗਾ ਸਰਦ ਗਰਮ ਵਾਲਾ, ਬਿਮਾਰ ਵਾਲਾ ਕੰਮ ਭਾਜੀ। ਇਸ, ਕਰਕੇ ਆਪਾਂ ਕਹਿੰਦੇ, ਮੀਂਹ ਪੈ
ਵਾਹਿਗੁਰੂ ਅੱਗੇ ਅਰਦਾਸ ਕਰੋ ਤੇ ਮੀਹ ਪੈ ਜਾਵੇ ਅਸੀਂ ਵੀ ਅਰਦਾਸ ਕਰਾਂਗੇ ਮੀਂ।
ਹਾਂ, ਨਹੀ- ਨਹੀ ਬਿਲਕੁਲ ਭਾਜੀ, ਤੁਹਾਡੀ ਅਰਦਾਸ ਵੀ ਕਬੂਲ ਹੋਵੇ, ਸਾਡੀ ਵੀ ਹੋਵੇ ਜੀ। ਬਿਲਕੁਲ-ਬਿਲਕੁਲ, ਹਾਂਜੀ। ਠੀ, ਠੀਕ ਆ, ਭਾਜੀ ਹਾਂ ਠੀਕ ਸਭ ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ, ਓਕੇ, ਭਾਜੀ ਠੀਕ ਹੈ ਜੀ।